ਹੈਲੋ। ਹੈਲੋ।
ਹੈਲੋ
ਹੈਲੋ
ਹੈਲੋ
ਹੈਲੋ
ਹੈਲੋ ਹੈਲੋ ਹੈਲੋ
ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ।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
ਦੱਸੋ, ਤੁਹਾਡਾ ਕੀ ਹਾਲ ਨੇ।
ਹਾਂਜੀ, ਮੈਂ ਠੀਕ ਹਾਂ ਹੋਰ ਬਾਲ ਬੱਚੇ ਠੀਕ ਏ।
ਹਾਂਜੀ ਸਭ ਵਧੀਆ, ਉਹ ਤੁਸੀਂ ਦੱਸੋ ਹੋਰ ਕੀ ਕਰਦੇ ਸੀ।
ਬਸ, ਮੈਂ ਹੁਣ ਰੋਟੀ ਬਣਾ ਕੇ ਵੇਲੀ ਹੋਈ ਸੀ। ਹੁਣ ਗਰਮੀ ਬੜੀ ਹੈਗੀ ਆ, ਇਝ ਪਸੀਨੇ ਨਾਲ ਮੈਂ ਪਾਰ ਗਈ। ਗਰਮੀ-ਗਰਮੀ ਵਿੱਚ ਤੇ ਰੋਟੀ ਪਕਾਉਣਾ ਵੀ ਇੱਕ ਉਹ ਹੁੰਦਾ ਬੜਾ ਵੱਡਾ ਚੈਲੇਂਜ ਹੁੰਦਾ ਹੈਗਾ।
ਹੁਣੇ ਰੋਟੀ ਬਣਾ ਕੇ ਵਿਹਲੀ ਹੋਈ ਆ ਮਤਲਬ ਮੰਮੀ ਨੇ ਕਿਹਾ ਚਲ ਰੋਟੀ ਪਾ ਦੇ ਮੈਂ ਕਿਹਾ ਚੱਲ ਬਣਾ ਦਿੰਦੀ ਆ। ਤੇ ਵੀ ਪਸੀਨੋ-ਪਸੀਨ ਪੂਰੀ ਹੋ ਗਈ ਮੈਂ। ਮੈਂ ਬਸ ਇਹ ਪੁੱਛਣਾ ਸੀ, ਮੈਂ ਕਿਹਾ ਬੜੇ ਦਿਨ ਹੋ ਗਏ ਨੇ ਪੈਚ ਦੀਦੀ ਨੀ ਫਿਰ ਗੁਰਦੁਆਰੇ ਨੀ ਆ ਰਹੇ। ਮੈਂ ਕਿਹਾ ਪੁੱਛਾਂ ਕੀ ਹੋਇਆ ਐਸਾ, ਕਿਤੇ ਕਿੱਥੇ ਗਏ ਵੇ ਨੇ ਗਰ ਖਰਾਬ ਹੀ ਮੈਂ ਕ
ਹਾਂਜੀ ਮੈਂ ਨਾ ਤੇ ਹੈ ਹੀ ਨਹੀਂ ਸੀ। ਆਪਣੇ ਸ਼ਹਿਰ ਦੇ ਵਿੱਚ ਮੈਂ ਗਈ ਦੀ ਸੀ ਬਾਹਰ ਗਈ ਦੀ ਸੀ। ਸੀ ਮੇਰੇ ਨਾ ਭਨੇਵੇਂ ਦੇ ਘਰ ਨੌ, ਦਸ ਸਾਲਾਂ ਬਾਅਦ ਜੁੜਵਾ ਬੱਚੇ ਹੋਏ ਨਾ
ਚਲੋ ਬੜੀ ਵਧੀਆ ਗੱਲ ਹੈ ਤੇ ਵਧਾਈਆਂ ਹੋਣ
ਹਾਂਜੀ ਤੁਹਾਨੂੰ ਵੀ, ਮੈਂ ਫੇਿਰ ਨਾ ਹੋਰ ਤੇ ਦੋ ਮਹੀਨੇ ਦੇ ਗਏ ਸੀ ਬੱਚੇ ਤੇ ਫੇਰ ਇਸ ਤਰ੍ਹਾਂ ਹੋਇਆ ਕਿ ਉਹਨਾਂ ਟਾਈਮ ਤੋਂ ਪਹਿਲੇ ਹੋ ਗਏ ਬੱਚੇ ਦੋ ਮਹੀਨੇ ਟਾਈਮ ਤੋਂ ਪਹਿਲੇ ਹੋ ਗਏ ਅ ਹਾਂਜੀ ਉਹ ਫੇਰ ਨਾ ਉਹ ਸਭ ਨੂੰ ਮਨਾ੍ਹ ਕੀਤਾ ਹੈਆ ਸੀ ਵੀ ਕੋਈ ਨਾਵੇ ਅਜੇ ਢਾਈ ਦੇ ਨਾ ਤੇ ਬੱਚੇ ਥੋੜੇ ਜਿਹੇ ਹੋਰ ਹੋ ਜਾਂਦਾ ਕਿਉਂਕਿ ਕਿੰਨੇ ਤੁ ਹੋਸਪਿਟਲ ਵਿਚ ਹੈਗੇ ਸੀ ਤੇ ਹੋਸਪਿਟਲ ਵਿੱਚ ਪਹਿਲੇ ਉਹ ਨੇ ਇੱਕ ਕੁੜੀ ਨੂੰ ਵੀ ਪੈਲ ਵੱਡੀ ਕੁੜੀ ਨੂੰ ਦਿੱਤੀ ਦੋ ਹਫ਼ਦੇ ਬਾਅਦ ਤੇ ਫੇਿਰ ਜਿਹੜੇ ਛੋਟੇ ਛੋਟਾ ਬੱਚਾ ਹੈਗਾ ਸੀ ਉਹਨੂੰ ਫੇਿਰ ਪੂਰੇ ਮਹੀਨੇ ਬਾਅਦ ਉਹਨਾਂ ਨੇ ਦਿੱਤਾ ਫੇਰ ਉਹ ਫੇਰ ਉਹਨਾਂ ਦਾ ਫੋਨ ਆਇਆ ਭੈਣ ਦਾ ਫੋਨ ਆਇਆ ਚੱਲ ਕੋਈ ਨਾ ਹੂਣ ਤੂੰ ਆ ਜਾ ਤੇ ਵੈ ਫੇਿਰ ਮੈਂ ਕਿਹਾਿਆ ਚਲੋ ਆਓ ਨਾਲ ਬੱਚਿਆਂ ਦੀ ਛੁੱਟੀਆਂ ਆਈਗੀਆਂ ਸੀ ਫੇਰ ਮੈਂ ਕਿਹਾ ਚਲੋ ਬੱਚਿਆਂ ਨੂੰ ਮੈਨੂੰ ਕਰਦੇ ਰਹੋ। ਚਲ ਆਓ ਚਲੀਏ, ਬੱਚੇ ਜਾ ਕੇ ਰਾਜੀ ਨੀ ਹੁੰਦੇ, ਕਹਿੰਦੇ ਨੇ ਕਿਤੇ ਹਿਲਜ, ਹਾਂਜੀ।
ਘੁੰਮ ਕੇ ਘੁੰਮ ਆਨੇ ਆ ਬੱਚੇ ਬੜੇ ਨਖਰੇ ਕਰਦੇ ਨੇ ਅੱਜਕੱਲ੍ਹ ਦੇ।
ਰਹਿਗੇ ਨੇ। ਮੰਮੀ-ਡੈਡੀ ਦੀ ਛੁੱਟੀਆਂ ਪਈਆਂ ਹੋਈਆਂ ਮੈਂ ਕਿਹਾ ਬੱਚੇ ਤੇ ਜਾਂਦੇ ਨੀ ਕਿਤੇ ਚਲੋ ਅਸੀਂ ਹੋ ਆਈਏ। ਨਾਲ ਪਤਾ ਕੀ ਹੈ ਫਿਰ ਜੋ ਸਕੂਲ ਬੱਚੇ ਦੇ ਓਪਨ ਹੋ ਜਾਂਦੇ ਖੁੱਲ ਜਾਂਦੇ ਹੈਗੇ ਇਹਨਾਂ ਸਕੂਲ, ਫੇਰ ਉਦੋਂ ਵੀ ਬੜੀ ਮੁਸ਼ਕਿਲ ਹੁੰਦੀ ਹੈਗੀ ਹੈ ਫੇਰ ਪਿੱਛੋਂ ਬੱਚਿਆਂ ਨੇ ਸਕੂਲ ਭੇਜਣਾ ਉਹਨਾਂ ਨੂੰ ਬਈ ਫਿਰ ਉਹਨਾਂ ਦੀ ਰੋਟੀ-ਰੂਟੀ ਬਣਾ ਕੇ ਦੇਣੀ ਫਿਰ ਆ ਕੇ ਆ ਕੇ ਬੇਚਾਰੇ ਭਾਵੇਂ ਘਰ ਤੇ ਲੈਂਦੀਆਂ ਨਾ ਮੇਰੀਆਂ ਕੁੜੀਆਂ ਕੰਮ, ਫੇਰ ਆਪ ਨੀ ਹੁੰਦਾ ਨਾ। ਮਾਵਾਂ ਨੂੰ ਹੁੰਦਾ ਵਈ ਕੀ ਨਹੀਂ ਬੱਚੇ ਮੇਰੇ ਵਿਚਾਰੇ ਪਹਿਲਾਂ ਸਕੂਲ ਜਾਣਗੇ ਬਣਾ ਕੇ ਫੇਰ, ਫੇਰ ਆ ਕੇ ਬਣਾਣ ਗੇ ਖਾਣਗੇ। ਮੈਂ ਕਿਹਾ ਚਲੋ ਹੁਣ, ਹੁਣ ਮੌਕਾ ਮਿਲਿਆ ਵੇ ਬੱਚੇ ਛੁੱਟੀਆਂ ਪਈਆਂ ਨਾ ਫੇਰ ਮੈਂ ਕਿਹਾ ਚਲੋ ਹੁਣ ਦੇ ਆਵਾ ਵਧਾਈ ਫੇਰ ਮੈਂ ਕਿਹਾ ਅੱਗੋਂ ਫੇਰ ਉਹ
ਆਹੋ, ਆਹੋ ਜੁਲਾਈ 'ਚ ਵੈਸੇ ਕਾਫ਼ੀ ਪੈਂਦੀ ਹੈ ਜੂਨ-ਜੁਲਾਈ ਚ, ਚੰਗਾ ਤੁਸੀਂ ਮਈ 'ਚ ਹੀ ਹੋ ਆਈ ਓ ਮਈ ਦੇ ਮਹੀਨੇ ਵਿੱਚ, ਤਾਂ ਤਾਂ ਮੌਸਮ ਠੀਕ ਅਗਸਤ ਦਾ। ਮੇਰੇ ਤਾਂ ਫੇਰ ਛੁੱਟੀਆਂ ਫੇਰ ਛੁੱਟੀਆਂ ਵੀ ਖਤਮ ਹੋ ਜਾਣੀਆ। ਤੇ ਬੱਚਿਆਂ ਦੀ ਉਤੋਂ ਗਰਮੀ ਇੰਨੀ ਫਿਰ
ਉਹ, ਹਾਂਜੀ ਉਹ ਫੇਰ ਤਾਂ ਕਰਕੇ ਮੇਰਾ ਆਰ ਨੀ ਹੋਇਆ ਗੁਰਦੁਆਰੇ ਨਹੀਂ ਕੋਈ ਨੀ ਮੈਂ ਕੱਲ ਤੋਂ ਆਵਾਂਗੀ ਗੁਰਦੁਆਰੇ। ਥੋੜੀ ਥਕਾਵਟ ਵੀ ਹੋ ਜਾਂਦੀ ਹੈ ਥਕਾਵਟ ਇੰਝ ਹੋ ਜਾਂਦੀ ਹੈ ਜਿਵੇਂ ਪਤਾ ਨੀ ਕਿੱਥੇ ਗਿਆ ਹੋਵੇ ਬਈ ਕੋਈ ਹੋਰ ਵੱਡੇ
ਹੁੰਦਾ ਹਾਂ ਅਲੱਗ-ਅਲੱਗ ਲੱਗਦਾ ਨਾ ਥੋੜਾ ਸ਼ਹਿਰ, ਇੱਕ-ਦੂਜੇ ਦੇ ਘਰ ਹੋਏ ਜਾ ਫੇਰ
ਹਾਂਜੀ, ਮੈਨੂੰ ਹਾਂਜੀ ਮੈਨੂੰ ਆਪ ਪਹਿਲੀ ਵਾਰੀ ਮੈਂ ਗਈ ਆ ਮੈਂ ਘਰੋ ਬਾਹਰ ਨਿਕਲੋ ਤੇ ਪਤਾ ਚੱਲਦਾ ਕਿ ਦੁਨੀਆਂ ਕਿੰਨੀ ਵੱਡੀ ਵੱਡੀ ਹੈਗੀ ਏ। ਅਸੀ ਤੇ ਆਪਣੇ ਕਰ ਰਹਿੰਣੇ ਆਂ ਸਾਨੂੰ ਆਪਣੀ ਲੱਗਦੀ ਕਿ ਅਸੀਂ ਛੋਟੇ ਛੋਟੀ ਜਿਹੀ ਦੁਨੀਆਂ ਦੇ ਵਿੱਚ ਰਹਿੰਦੇ ਆਂ ਤੇ ਫੇਰ ਅਸੀਂ ਆ ਟ੍ਰੇਨ ਤੇ ਗਏ ਫੇਰ ਅੱਗੇ ਮੇਰਾ ਆ ਗਿਆ। ਪਨੇਵਾ ਲੈਣ ਆ ਗਿਆ, ਫੇਰ ਅਸੀਂ ਗੱਡੇ ਉਹਨਾਂ ਸਾਨੂੰ ਲੈ ਗਿਆ ਘਰ ਤੱਕ ਭੈਣ ਜੀ ਇੰਨੀਆਂ ਇਨੀਆਂ ਵੱਡੀਆਂ ਇਮਾਰਤਾਂ ਮੈਂ ਤੇ ਵੇਖ-ਵੇਖ ਕੇ ਹੈਰਾਨ ਹੋਵਾਂ ਹਾਂ ਇੰਨੀ ਮੈ ਕਿਆ, ਸਾਡੇ ਅਣ ਪੜ ਬੰਦਿਆਂ ਦਾ ਤੇ ਉੱਥੇ ਕੰਮ ਹੀ
ਸਹੀ ਗੱਲ ਉੱਥੇ ਵੱਡੀਆਂ ਸ਼ਹਿਰ ਤੇ ਸਾਰੇ ਪੜ੍ਹੇ ਲਿਖੇ ਸਾਰੇ ਹੀ ਇੰਨੇ ਮਤਲਬ ਸਾਰੇ ਕੰਮ ਲਾਇਕ ਬੰਦੇ ਉੱਥੇ ਬੈਠੇ ਨੇ, ਕੋਈ ਮੈਂ ਕਹਿੰਣੀ ਆਂ ਇੱਕ ਦਸ ਪ੍ਰਸੈਂਟ ਹੀ ਐਸੇ ਬੰਦੇ ਹੋਣ ਕੁਝ ਪੜ੍ਹੇ-ਲਿਖੇ ਨਾ ਹੋਣ ਜਿਹਨਾਂ ਦਾ ਉੱਥੇ ਕੋਈ ਜੋਬ
ਹਾਂਜੀ ਹਾਂਜੀ।
ਉਹ ਤੇ ਸ਼ਾਇਦ ਮਤਲਬ ਵੱਡਾ ਵੱਡੇ-ਵੱਡੇ ਸ਼ਹਿਰ ਸਾਰੇ ਮਤਲਬ ਜੋਬਾਂ ਲਈ ਹੀ ਜਿਹੜੇ ਕੰਮਾਂ ਕਾਰਜਾਂ ਲਈ ਹੀ ਭਰੇ ਦੇ ਨੇ ਹੈਗੇ ਉੱਥੇ ਬੰਦੇ ਸਾਰੇ ਲੋਕੀ ਉਹੀ ਵਸਤੇ ਆ
ਹਾਂਜੀ ਭੈਣ ਜੀ, ਮੈਂ ਕਿਹਾ ਸਾਡੇ ਤੇ ਅਨਪੜ੍ਹ ਲੋਕਾਂ ਵਾਸਤੇ ਜਿਹਨੂੰ ਫੋਨ ਵੀ ਨੀਂ ਸਹੀ ਤਰ੍ਹਾਂ ਚਲਾਣਾ ਆਂ ਦਾ ਤੇ ਉਹ ਜਿੜਾ ਚਲਾ ਜਾਵੇ ਤੇ ਉਹ ਤੇ ਉੱਥੇ ਹੀ ਫਸ ਕੇ ਰਹਿ ਜਾਵੇ। ਨਾ ਤੇ ਉੱਥੇ ਕੋਈ ਪਤਾ ਚੱਲੇ ਕੋਈ ਰਹਿੰਦਾ ਹੈਗਾ ਵੀ ਉਹ ਉ ਤੇ ਨੌਵੀਂ, ਨੋਵੀਂ ਇਮਾਰਤ ਤੇ ਰਹਿੰਦੇ ਸੀ। ਅਸੀਂ ਲਿਫਟੀ ਇੱਚ ਗਏ ਫਿਰ ਲ ਮੈਂ ਕ ਤੇ ਬੋੜੀਆਂ ਜੇ ਚੱਲਣਾ ਪਵੇ ਪੈਦਲ ਇਹ ਤਵੇਂ ਥੱਕ ਜਾਵੇ ਬੰਦਾ ਉੱਥੇ ਭੁੰਜਦਿਆਂ ਭੁੰਜਦਿਆਂ ਨੋਵੀਂ ਮਂ
ਆਂ ਹੁੰਦੀਆਂ ਨਾਂ ਉਹ ਲਿਫਟਾਂ ਵੀ ਤਾਂ ਈਂ ਮਤਲਬ ਵਡੀਆਂ ਲਈ, ਬਜ਼ੁਰਗਾਂ ਲਈ ਜਾਂ ਬੱਚਿਆਂ ਲਈ ਬਣੀ ਹੁੰਦੀ ਨੇ ਵੱਡੀਆਂ ਇਮਾਰਤਾਂ ਇੰਨੀਆਂ ਵੱਡੀਆਂ-ਵੱਡੀਆਂ ਹੁੰਦੀਆਂ ਨੇ ਪਤਲਬ ਵੀਹ-ਵੀਹ ਪੱਚੀ ਪੱਚੀ ਫਲੋਰ ਚ
ਹਾਂਜੀ, ਆਹ ਪਰ ਇੰਨੀ ਵਧ ਦੀ ਆ ਸੋਸਾਇਟੀ ਇੰਨੇ ਪਹਿਲੇ ਜਦੋਂ ਇੰਨੇ ਮੇਰੀ ਪਨੇਵੇਂ ਨੇ ਗੱਡੀ ਅੰਦਰ ਵਾੜੀ ਸੁਸਾਇਟੀ ਕਹਿੰਦਾ ਇਹਦਾ ਨਾਂ ਸੁੋਸਾਇਟੀ ਕਹਿੰਦੇ ਐ ਨੂੰ ਨਾਂ ਤੇ ਉਹਦੇ ਵਿੱਚ ਇਹਨੇ ਬਾਰ ਗਾਡ ਖੜ ਹੋਏ ਤੇ ਬ ਪੂਰਾ ਪਤਾ ਕਰਦੇ ਹੈਗੇ ਇਹਨਾਂ ਕੋ ਕੌਣ ਹੈਗਾ? ਵੀ ਬਈ ਕਿੱਥੇ ਬੜੀ ਸਕਿਓਰਟੀ ਹੈਗੀ। ਵੀਏ ਭੈਣਜੀੇ ਸੋਸਾਇਟੀਆਂ ਕਹਿੰਦੇ ਤੇ ਹੈਗੇ ਨੇ ਸੁਸਾਇਟੀ ਚ ਮਗਰ ਖਰਚੇ ਹੀ ਬੜੇ ਨੇ ਉੱਥੇ
ਆਹੋ ਮਹਿੰਗਾ ਸ਼ਹਿਰ ਬੜਾ ਹੁੰਦਾ ਹੈਗਾ ਵੱਡੇ ਸ਼ਹਿਰ ਇੰਜ ਕੰਮ ਹੋਏ ਨਾ ਕੰਮਾਂ ਕਾਰਜ ਵਾਲਾ ਉਹ ਮਹਿੰਗੇ ਹੀ ਬੜਾ ਹੁੰਦਾ ਉੱਥੇ ਤੇ ਐ ਹੁੰਦਾ ਬਸ ਜਿੰਨਾ ਕਮਾਇਆ ਉਹ ਨਾ ਲੱਗੀ ਜਾਏ ਕਮਾਈ ਬੱਚ ਬੰਦੀ ਕੁਛ ਬਚਦੀ ਨੀ ਹੈਗੀ ਜਿਤਨਾ ਕਮਾਇਆ ਬਸ ਉਹ ਲੱਗੀ ਜਾਂਦੈ ਬ
ਹਾਂਜੀ ਉਹ ਵੀ ਕਹਿੰਦੇ ਨ ਲੱਖਾ ਰੁਪਏ ਤਨਖਾ ਹੈਗੀ ਆ ਤੇ ਕਹਿੰਦੇ ਨੇ ਪਤਾ ਹੀ ਨਹੀਂ ਚੱਲਦਾ ਕਿੱਥੇ ਚਲੀ ਜਾਂਦੀ ਹੈ ਤਨਖਾਹ ਖਰਚੇ ਬੜੇ ਹੈਗੇ ਨਾ ਅੱਛਾ ਦੋਨੋ ਜੀ ਕਮਾ ਨਾਲ ਹੈਗੇ ਨਾ ਤਾਂ ਵੀ ਕਹਿੰਦੇ ਹੈਗੇ ਨਾ ਅ ਬ ਕੁਛ ਬ ਜਦ ਹੀ ਨਹੀਂ ਹੈਗਾ ਸਭ ਕੁਛ ਬੱਚੇ ਹੀ ਨਹੀਂ ਹੈਗਾ ਸੱਚੀ ਉਹ ਤਨ ਹੈਗੇ ਨਾ ਜਦੋਂ ਉੱਥੇ ਜਾਓ ਉਹਨਾਂ ਦੇ ਖ ਬੱਚੇ ਵੇਖੋ ਹੈਂ ਉਹ ਤੇ ਫੇਰ ਆਪੇ ਬੰਦਾ ਕਹਿੰਦਾ ਵੱਡੇ ਸ਼ਹਿਰਾਂ ਦੇ ਵੱਡੇ ਖਰਚ ਜੇ ਨਾ ਭੈਣ ਜੀ ਉ ਤੇ ਇੱਕ ਫਲੋਰ ਤੇ ਜਿਹੜਾ ਹੈਗਾ ਚਾਰ ਫਲੈਟ ਹੈਗੇ ਨਾ ਤੇ ਕੋਈ ਬੰਦਾ ਨੀ ਨਜ਼ਰ ਆ ਆਇ ਤੇ ਸਾਡੇ ਸ਼ਹਿਰਾਂ ਦੇ ਵਿੱਚ ਕੋਈ ਇੱਕ ਗੈਸਟ ਆ ਜੇ ਕਿਸੇ ਦੇ ਘਰ ਹੈਂ ਉਹ ਭੀੜ ਲੱਗ ਜਾਂਦੀ ਏ ਭੈਣ ਜੀ ਕਹਿੰਦੇ ਹੈਗੇ ਨਾ ਕੌਣ ਆਏ ਆ ਤੁਹਾਡੇ ਘਰ ਕੌਣ ਆਇਆ ਵੇ ਤੁਹਾਡੇ?
ਮੈਂ ਇੱਕ ਚੀਜ਼ ਵੇਖੀ ਹੈ ਕਿ ਵੱਡਿਆਂ ਸ਼ਹਿਰਾਂ ਚ' ਐਹ ਹੁੰਦਾ ਕਿ ਲੋਕੀ ਨਾ ਆਪ ਆਪਣੇ ਹੀ ਕੰਮਾਂ ਕਾਰ ਲਈ ਜ਼ਿਆਦਾ ਧਿਆਨ ਦਿੰਦੇ ਨੇ ਦੂਜਿਆਂ ਨੂੰ ਉਹਨਾਂ ਨੂੰ ਫਿਕਰ ਹੀ ਨਹੀਂ ਹੁੰਦੀ ਨਾ ਉਹਨਾਂ ਨੂੰ ਕੋਈ ਉਹ ਹੈਗੀ ਹੈ ਲੋਕਾਂ ਨੂੰ ਆਹ ਜਿਵੇਂ ਹੁਣ ਅਸੀਂ ਜਿਸ ਸੋਸਾਇਟੀ ਚ ਰਹਿੰਦੇ ਹਾਂ ਨਾ ਜੇਵੇਂ ਅਸੀਂ ਰਹਿੰਦੇ ਹਾਂ ਜਿੱਥੇ ਉੱਥੇ ਲੋਕਾਂ ਨੂੰ ਕੀ ਹੁੰਦਾ ਇੱਕ ਦੂਜੇ ਨੂੰ ਜਾਲਣ ਦੀ ਉਹ ਹੁੰਦਾ ਹੈ ਕਿ ਹਾਂ ਐਸੇ ਵਗੈਰਾ ਪਰ ਵੱਡੇ ਅਹ ਜਿਹੇ ਦੋ ਸ਼ੇਹਰਾ ਹੈਗੇ ਨੇ ਇੱਕ ਸ਼ਹਿਰ ਹੈਗੇ ਉਹਨਾਂ ' ਬੰਦੇ ਹੀ ਇਨੇ ਬਿਜੀ ਹੈਗੇ ਨੇ ਉਹਨਾਂ ਦਾ ਕੰਮ ਕਾਰਜਾਂ ਚਂ ਬਿਜ਼ੀ ਹੈਗੇ ਤੇ ਉਹਨਾ ਨੂੰ ਟਾਈਮ ਨੀ ਮਿਲਦਾ ਕਿ ਕਿਸੇ ਹੋਰ ਲਈ ਕਿਸੇ ਕਿਸੇ ਹੋਰ ਦੀ ਜ਼ਿੰਦਗੀ ਬਾਰੇ ਪਤਾ ਕਰਨ ਹੁਣ ਅਸੀਂ ਹੈਗੇ ਹਾਂ ਜਿਵੇਂ ਛੋਟੇ ਸ਼ਹਿਰਾਂ ਚ ਰਹਿੰਦੇ ਹਾਂ ਪਿੰਡਾਂ ਵਗੈਰਾ ਚ ਰਹਿੰਦੇ ਹਾਂ ਤੇ ਹੁਣ ਸਾਨੂੰ ਅਸੀਂ ਵਿਹਲੇ ਹੈਗੇ ਹਾਂ ਸਾਡੇ ਕੋਲ ਕੰਮ ਕਾਰਜ ਨੀ ਹੈਗੇ ਇਨੇ ਤੇ ਇਸ ਕਾਰਨ ਆਹੋ ਇਸ ਕਾਰਨ ਹੁਣ ਵੱਡੇ ਹੁਣ ਕੰਮ ਕਾਰਜ ਬੜੇ ਹੈਗੇ ਨੇ ਤੇ ਮਹਿੰਗਾਈ ਹੀ ਬੜੀ ਹੈਗੀ ਹੈ ਤੁਸੀਂ ਕਹਿੰਦੇ ਪਏ ਨਾ ਮਹਿੰਗਾ ਬੜਾ ਹੈ ਕਿ ਲੱਖਾਂ ਕਮਾਉਂਦੇ ਨੇ ਉਹ ਤਾਂ ਆਹੋ ਹੁਣ ਉਸ ਤੋਂ ਫੇਰ ਅਸੀਂ ਅਗਰ ਵੱਡੇ ਸ਼ਹਿਰ ਤੋਂ ਅਗਰ ਹੋ ਕੇ ਆਈਏ ਨਾ ਫਿਰ ਇਹ ਲੱਗਦਾ ਹਾਂ ਵੀ ਆਪਣਾ ਸ਼ਹਿਰ ਹੀ ਵਧੀਆ ਵਧੀਆ ਹੈਗਾ ਠੀਕ ਹੈ ਕਿਉਂਕਿ ਮਹਿੰਗਾਈ ਬਾਹਰ ਬੜੀ ਹੈ
ਹਾਂਜੀ ਨਾਲ ਬੜੀ ਚਕਾਚੌਂਦ ਹੈਗੀ ਕੋਈ ਤੁਹਾਡੀ ਪਰਵਾਹ ਨਹੀਂ ਕਰਦਾ ਫੋਨ ਹੈਗਾ ਤੇ ਬਸ ਬਾਕੀ ਫੇਰ ਉੱਥੋਂ ਦਾ ਬੜਾ ਵਧੀਆ ਰਿਹਾ ਉੱਥੇ ਤਾਂ ਭੈਣ ਜੀ ਜਦੋਂ ਜਾਣ ਲ ਆਉਣ ਲੱਗੇ ਤੇ ਐਕਸੀਲੇਟਰ ਪੌੜੀਆਂ ਜਿਹੜੀ ਆਉਂਦੀਆਂ ਹੈਗੀਆਂ ਨੇ ਜਿਹੜੀ ਬਿਜਲੀ ਨਾ ਚੱਲਦੀਆਂ ਹੈਗੀਆਂ ਨੇ ਮੈਨੂੰ ਤੇ ਭੈਣ ਜੀ ਏਡਾ ਡਰ ਲੱਗ ਗੇ ਮੈਂ ਕਵਾ ਮੈਂ ਤੇ ਨੀ ਇਹਦੇ ਤੇ ਚੜਨਾ ਹੈਗਾ ਮੈ ਐਵੇ ਪੈਰ ਆ ਗਿਆ ਮੇਰਾ ਤੇ ਹੋਰ ਮੈਂ ਡਿੱਗ ਡੁੱਗ ਗਈ ਅੱਗੇ ਥੋੜਾ ਪ੍ਰੌਬਲਮ ਥੋੜੀ ਚਲਦੀ ਦੀ ਰਹਿੰਦੀ ਹੈਗੀ ਏ ਮੈਂ ਫ਼ਿਰ ਦੋ ਤਿੰਨ ਵਾਰ ਤੇ ਮੈਂ ਲੈ ਚੜ੍ਹ ਕੀਤਾ ਆਖਿਰ ਫਿਰ ਮੈਂ ਇਨਾ ਦਾ ਹੱਥ ਪਕੜਿਆ ਫਿਰ ਮੈਂ ਕਿਹਾ ਚਲੋ ਕਹਿੰਦੇ ਨਹੀਂ ਕੁੱਝ ਨੀ ਹੁੰਦਾ ਤੇ ਕੋਈ ਡਰ ਨੀ ਹੈਗਾ ਤੂੰ ਚੜ ਤ ਫੇਰ ਮੈਂ ਤੇ ਡਰ ਤੇ ਬੜਾ ਲੱਗਦਾ ਹੈਗਾ ਵੀ ਅੱਜ ਕਿ ਪੈਰ ਵਿੱਚ ਨਾ ਆ ਜਾਵੇ ਉੱਥੇ
ਆਹੋ ਹੁਣ ਮੰਨ ਲਓ ਕਦੇ ਕਦੇ ਮੌਲਾ ਚ ਜਾਂਦੇ ਹਾਂ ਉੱਥੇ ਹੀ ਹੁੰਦੇ ਨੇ ਇਹ ਸਭ ਚੀਜ਼ਾਂ ਅਸੀਂ ਵੇਖੀਆਂ ਨੀ ਹੋਈਆਂ ਪਰ ਬਾਹਰ ਇਹ ਕਿ ਉਹ ਤੇ ਹਰ ਇੱਕ
ਹਮ ਹਾਂ ਬਈ ਤੇ ਨਾ ਬਸ ਇੱਕ ਦੋ ਕੋਈ ਕਿਸੇ ਨੂੰ ਨੀ ਜਾਣਦਾ ਤੁਹਾਡੇ ਨਾਲ ਵੀ ਕੋਈ ਰਹਿੰਦਾ ਹੋਏਗਾ ਨਾ ਉਹ ਵੀ ਨੀ ਤੁਹਾਨੂੰ ਜਾਣਦਾ ਹੋਏਗਾ ਕਿ ਵੀ ਈ ਆ ਸਾਡੇ ਨਾਲ ਵੀ ਰਹਿੰਦੇ ਹੈਗੇ ਨਾ ਪੜੋਸ ਵਿੱਚ ਰਹਿੰਦਾ ਕੋਈ ਫੇਰ ਕਈ ਵਾਰ ਕਹਿ ਦਿੰਦਾ ਹੈਗਾ ਚਲੋ ਆਪਣਾ ਸ਼ਹਿਰ ਵਧੀਆ ਅਛਾ ਸ ਜਿੱਥੇ ਰਹਿੰਦੇ ਵੀ ਨਾ ਉਹ ਵਧੀਆ ਇਲਾਕਾ ਹੈਗਾ ਵ ਕੋਈ ਸੁਰ ਸਾਰ ਲੈਣ ਵਾਲਾ ਤੇ ਹੁੰਦਾ ਹੈ ਨਾ ਬੰਦਾ ਹੈਂ ਕੋਈ ਅੰਦਰ ਬੈਠ ਉਠਾਇਆ ਵ ਜਦੋਂ ਕੋਈ ਨਜ਼ਰ ਨਾਵੇ ਐ ਤੇ ਮੇਰੀ ਫਰ ਜੇ ਮੈਂ ਨਜ਼ਰ ਨਾਵਾਂ ਆਪਣੇ ਘਰ ਚ ਹਾਂਜੀ ਤੇ ਫੇਰ ਕਹਿੰਦੇ ਹੈਗੇ ਨੇ ਕਿ ਇਹ ਗੱਲ ਨਜ਼ਰ ਕੋਈ ਸੁਰ ਸਾਰ ਤੇ ਲੈਂਦਾ ਹੈਗਾਾ ਵੀ ਥੋੜ੍ਹੀ ਦੇਰ ਨਜ਼ਰ ਨਾ ਆਵੇ ਨਾ ਕੋਈ
ਆਹੋ ਬਸ ਉਹੀ ਗੱਲ ਨਾ ਲੋਕੀ ਬਾਹਰ ਬਿਜ਼ੀ ਬੜੇ ਹੈਗੇ ਨੇ ਕੰਮਾਂ ਕਰਜ਼ਾ ਚ ਆਪਣੀ ਉਹ ਆਪਣੀ ਲਾਈਫ ਹੀ ਉਹਨਾਂ ਦੀ ਇੰਨੀ ਬਿਜ਼ੀ ਹੈਗੀ ਹੈ ਸਵੇਰੇ ਜਾ ਦੇ ਰਾਤ ਨੂੰ ਵਾਪਿਸ ਪਸੰਦ ਨੇ ਫਿਰ ਉਹੀ ਘਰੋਂ ਘਰੇ ਦੀ ਜਿਹੜੇ ਕੰਮ ਹੁੰਦੇ ਨੇ ਉਹ ਲੱਗ ਪੈਂਦੇ ਕਰੋ ਨਾ ਆਸ਼ਾ ਟਾਈਮ ਹੀ ਨੀ ਲੱਗਦਾ ਬੰਦੇ ਨੂੰ ਬੜਾ ਔਖਾ ਮਿਲਦਾ ਹੋਏਗਾ ਛੁੱਟੀਆਂ ਵੀ ਘੱਟ ਹੀ ਮਿਲਦੀਆਂ ਹੋਣਗੀਆਂ
ਉਹ ਨੋ ਆਪਣੇ ਨੋ ਨੂੰ ਮਿਲੀਆਂ ਹੋਈਆਂ ਅਸੀਂ ਛੁੱ ਛੁੱਟੀਆਂ ਛੇ ਮਹੀਨੇ ਦੀ ਮਿਲਦੀ ਹੈ ਨਾ ਛੁੱਟੀਆਂ ਤੇ ਫੇਰ ਮੈਂ ਕਿਹਾ ਮੈਂ ਕਿਹਾ ਆਏ ਬਾਅਦ ਵਿੱਚ ਜੋ ਛੁੱਟੀਆਂ ਖਤਮ ਹੋ ਗਈਆਂ ਫੇਰ ਕਿਸ ਤਰ੍ਹਾਂ ਕਰੋਗੇ ਤੁਸੀਂ ਕਹਿੰਦੇ ਕੋਈ ਨੀ ਸਭ ਆਪੇ ਹੋ ਹੀ ਜਾਂਦਾ ਹੈਗਾ ਵੀ ਨਹੀਂ ਔਖਾ ਸੌਖਾ ਟਾਈਮ ਬੱਚੇ ਬਸ ਡੇਢ ਦੋ ਸਾਲ ਤੱਕ ਹੀ ਦਿੱਕਤ ਆਉਂਦੀ ਹੈ ਪਲ ਜਾਣਾ ਫਿਰ ਆਪੇ ਹੋ ਜਾਂਦਾ ਹੈਗਾ ਵੀ ਹੋਰ
ਕਾਫੀ ਵਧੀਆ ਲੱਗਾ ਮੈਂ ਕਿਹਾ ਪੁੱਛਾਂ ਨੀ ਤੁਸੀਂ ਹਾਂ ਗੁਰਦੁਆਰੇ ਆਉਂਦੇ ਪਰ ਤੁਸੀਂ ਆ ਨਾ ਬਸ ਹੁਣ
ਹਾਂਜੀ ਕੋਈ ਨੀ ਆਵਾਂਗੇ ਹਾਂਜੀ ਅਤੇ ਕੱਲ ਕੱਲ ਆਵਾਂਗੀ ਕੋਈ ਨੀ ਠੀਕ ਹੈ ਜੀ ਚੰਗਾ ਜੀ ਸਤਸ੍ਰੀਅਕਾਲ ਠੀਕ ਹੈ ਜੀ ਠੀਕ ਚੰਗਾ ਚੰਗਾ ਸਤਿ ਸ਼੍ਰੀ ਅਕਾਲ ਜੀ ਅੱਾ